ਹੈਲੋ ਹਾਂਜੀ, ਸਤਿ ਸ੍ਰੀ ਅਕਾਲ ਹਾਂਜੀ-ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ, ਹੋਰ ਕੀ ਹਾਲ ਚਾਲ ਨੇ?
ਹਾਂਜੀ ਵਧੀਆ, ਹੋਰ ਤੁਸੀਂ ਸੁਣਾਓ?
ਬਸ ਵਧੀਆ। ਹੋਰ ਕੀ ਕਰਦੇ ਪੇ ਸੀ ਤੁਸੀਂ?
ਬਸ ਗੁਰਦੁਆਰੇ ਗਏ ਸੀ।
ਅੱਛਾ! ਹੋ ਆਏ ਓ ਗੁਰਦੁਆਰੇ ਤੁਸੀਂ?
ਨਈ ਬਸ ਪੋਗ ਪੈਣ ਵਾਲਾ ਏ। ਤੇ ਮੈਂ ਨਾ ਮੇਰੀ ਵੱਡੀ ਬੇਟੀ ਕਾਰ ਸੀ ਤੇ ਮੈਂ ਓਨੂੰ ਲੈਣ ਆਈ ਆਂ।
ਅੱਛਾ-ਅੱਛਾ ਤੇ ਨਾਲ ਨੀ ਗਈ ਸੀ ਤੁਆਡੇ ਓ?
ਹਾਂਜੀ ਨਈ ਓਨੂੰ ਨਾ ਗਰਮੀ ਬੜੀ ਜਿਆਦਾ ਲੱਗਦੀ ਏ।
ਅੱਛਾ-ਅੱਛਾ।
ਤਾਨੂੰ ਪਤਾ ਈ ਏ ਬੱਚਿਆਂ ਦਾੱ ਅੱਜ
ਹਾਂਜੀ ਐ ਤੇ ਹੈ ਬੱਚੇ ਤੇ ਬਸ ਐਵੇ ਈ ਹੈਗੇ ਨੇ। ਹਾਂਜੀ ਅੱਛਾ ਤੁਸੀਂ ਓਨੂੰ ਲੈਣ ਆਏ ਓ ਹੁਣ। ਅੱਛਾ।
ਹੋਰ ਸੁਣਾਓ ਪੈਣ ਜੀ?
ਹਾਂ। ਬਸ ਪੈਣ ਜੀ ਵਧੀਆ ਤੁਸੀਂ ਸੁਨਾਓ। ਅੱਜ ਕੀ ਗੱਲ ਗੁਰਦੁਆਰੇ ਸਵੇਰੇ ਪੈਣ ਜੀ ਨਾਲ ਦੂਜੀ ਪੈਣ ਜੀ ਨਾਲ ਗੱਲ ਹੋਈ ਸੀ ਓ ਕੈਂਦੇ ਸੀ ਟੈਮ ਸੇਰ ਪੋਗ ਪੈ ਜਾਣਾ ਵੇ। ਤਾਂਵੀ ਦੇਰ ਲਗਾ ਈ ਦਿੱਤੀ ਏ ਗੁਰਦੁਆਰੇ ਹਨਾ
ਹਾਂਜੀ ਬਸ ਓ ਕੈਂਦੇ ਟਾਈਮ ਸੇਰ ਪਾ ਦੇਣਗੇ ਨਾ ਪੋਗ।
ਅੱਛਾ-ਅੱਛਾ ਠੀਕ ਏ ਪੈਣ ਜੀ।
ਹਾਂਜੀ।
ਤੇ ਗਲੀਚੇ ਵੇਛਗੇ ਪੈਣ ਜੀ ਗੁਰਦੁਆਰੇ ਗਲੀਚਿਆਂ ਦੀ ਸੇਵਾ ਹੋਣੀ ਸੀ ਹੋ
ਤੇ ਵੇਛਗੇ ਨੇ ਹਾਂਜੀ-ਹਾਂਜੀ।
ਅੱਛਾ ਚਲੋ ਪੈਣ ਜੀ ਬਾਰ ਆਈ ਦੀ ਸਾ ਹੁਨ ਆ ਕੇ ਵੇਖਾਂਗੀ। ਗਲੀਚੇ ਕੇੜੇ ਵਿਛੇ ਨੇ ਅੱਛਾ ਚਲੋ ਵਧੀਆ ਐ ਗੁਰੂ ਘਰਾਂ ਚ ਵੀ ਹੋਣੀ ਚਾਇਦੀ ਏ। ਸਾਡੇ ਓਧਰ ਇੱਕ ਹੋਰ ਗੁਰਦੁਆਰਾ ਵੇ ਓ ਵੀ ਕੈਂਦੇ ਨੇ ਬੋਹਤ ਹੀ ਸੋਹਣਾ ਬਣਾਇਆ ਵੇ ਬੋਤ ਈ ਸੋਣਾ।
ਹਾਂਜੀ।
ਲੱਕੜ ਦਾ ਕੰਮ ਕੈੰਦੇ ਬੋਹਤ ਸੋਣਾ ਹੋਇਆ ਓ ਵਾਲੇ ਗੁਰਦੁਆਰੇ।
ਹਾਂਜੀ ਕਿੱਧਰ ਏ ਗੁਰਦੁਆਰਾ ਓ?
ਓ ਸਾਡੇ ਨਾ ਮੇਰੇ ਪੇਕੇ ਘੱਰ ਵੱਲ ਹੈਗਾ ਵੇ।
ਅੱਛਾ-ਅੱਛਾ।
ਹਾਂਜੀ-ਹਾਂਜੀ ਸੁਣਿਆ ਵੇ ਹਲੇ ਮੈਂ ਵੀ ਵੇਖਿਆ ਨੀ ਹੈਗਾ। ਕੱਲ ਮੇਰੇ ਫ ਕਰੋਂ ਓਧਰੋਂ ਫੋਨ ਆਯਾ ਸੀ ਨਾ ਤੇ ਕੈ ਰੇ ਸੀ ਕਿ ਬੋਹਤ ਈ ਸੋਹਣਾ ਗੁਰਦੁਆਰਾ ਬਣਾਇਆ ਵੇ। ਮਨ ਖੋਸ਼ ਹੋ ਗਯਾ ਵੇ ਗੁਰਦੁਆਰਾ ਵੇਖ ਕੇ ਮੰਮੀ ਹਾਂਜੀ ਕੁਰਸੀ ਤੇ ਪਈ ਆ ਦੂਜੀ ਪਾਲੈ ਐ ਓ ਇੱਕ ਮਿੰਟ ਐ ਓ ਵਾਲੀ ਨੀ ਹੈਗੀ ਐਂ ਦੂ ਜੀ ਆ ਜੇੜੀ ਤੂੰ ਪਾਨੀ ਏ ਓ ਤੇ ਮੈਂ ਰੱਖ ਤੀ ਥੱਲੇ ਐ ਦੂਜੀ ਆ। ਪੈਣ ਜੀ ਬਸ ਤਿਆਰ ਹੀ ਹੁੰਦੇ ਪਏ ਨੇ ਬੱਚੇ ਵਿੱਚ ਤੰਗ ਕਰਨ ਲੱਗ ਜਾਂਦੇ ਨੇ ਗੱਲ ਵੀ ਨੀ ਕਰਨ ਦਿੰਦੇ ਨਈ-ਨਈ ਪੈਣ ਜੀ ਗੁਰਦੁਆਰੇ ਚੱਲੇ ਆ।
ਅੱਛਾ-ਅੱਛਾ ਐਥੇ ਵੀ ਅੱਜ ਈ ਪੋਗ ਪਯਾ ਵੇ
ਹਾਂਜੀ -ਹਾਂਜੀ ਗੁਰ
ਹਾਂਜੀ -ਹਾਂਜੀ ਅੱਜ ਨਾ ਹਾਂਜੀ ਅਜ ਅਰਦਾਸ ਵੀ ਹੋਈ ਸੀ ਨਾ, ਦਰਬਾਰ ਸਾਹਿਬ। ਹਾਂਜੀ, ਸਾਰੇ ਪਾਸੇ ਅੱਜ ਹੀ, ਮਨਾਦੇ ਪਏ ਨੇ ਹਾਂਜੀ- ਹਾਂਜੀ ਹਾਂਜੀ, ਭੈਣ ਜੀ। ਕੁਛ ਨਈ, ਭੈਣ ਜੀ ਬਸ।
ਅੱਛਾ।
ਹਾਂਜੀ।
ਸੁਣਿਆ ਭੈਣ ਜੀ, ਤੁਹਾਡੀ ਅੱਖ ਨਈ ਠੀਕ ਸੀ, ਠੀਕ ਏ ਹੁਣ
ਹਾਂਜੀ ਭੈਣ ਜੀ ਮੈਂ, ਹਾਂਜੀ-ਹਾਂਜੀ ਮੈਂ ਗਈ ਸੀ ਡੋਕ ਡ ਕੋ ਹਾਂਜੀ, ਮੈਨੂੰ ਨਾ ਪਿੱਛੇ ਜੇ ਬਸ ਪਿੱਛੇ ਜਿਹੇ ਨਾ, ਦਿੱਕਤ ਹੋ ਗਈ ਸੀ, ਅੱਖ ਦੀ ਪ੍ਰੋਬਲਮ ਹੋ ਗਈ ਸੀ ਤੇ, ਬਸ ਦਰਦ ਈ ਹੁੰਦੀ ਰੈਣ, ਲੱਗ ਗਈ ਏ ਨਾ ਹੁਣ ਹਾਂਜੀ।
ਤੇ ਫੇਰ ਕੀ ਦੱਸਿਆ, ਡੋਕਟਰ ਨੇ
ਹਾਂਜੀ, ਚੈੱਕ ਕਰਾਈ ਏ ਤੇ ਓਨਾਂ ਨੇ, ਦਵਾਈਆਂ ਦੇ- ਦੇਤੀਆਂ ਨੇ
ਅੱਛਾ-ਅੱਛਾ
ਹਾਂਜੀ, ਤੇ ਓ ਕਹਿਦੇ ਦੇ ਨਾਲੇ ਨਾ ਤਾਨੂੰ, ਮਾਈਗ੍ਰੇਨ ਵੀ ਐਗੈ
ਅੱਛਾ, ਮਾਈਗ੍ਰੇਨ ਤੇ ਭੈਣ ਜੀ, ਮੈਨੂੰ ਵੀ ਐਗਾ ਜੇ
ਹਾਂਜੀ।
ਤੁਆਡਾ ਨਾਲ ਅੱਖ ਦੇ ਨਾਲ, ਅੱਧਾ ਸਿਰ ਪੀੜ ਹੁੰਦਾ ਹੋਏਗਾ
ਹਾਂਜੀ-ਹਾਂਜੀ।
ਮੇਰਾ ਤੇ ਆਪ, ਭੈਣ ਜੀ ਰਾਤੀ ਨੀਂਦਰ ਨਾ, ਪੂਰੀ ਹੋਏ ਤੇ ਫੇਰ ਅੱਖਾਂ ਕ ਸਿਰ ਅੱਧਾ ਪੀੜ, ਹੋਣ ਲੱਗ ਜਂਦਾ ਵੇ
ਹਾਂਜੀ ਏ ਤੇ ਪਤਾ, ਅੱਜ-ਕਲ ਸਭ ਨੂੰ ਈ ਹੋ ਗਿਆ ਵੇ ਹਾਂਜੀ। ਜਨਾਨੀਆਂ ਨੂੰ, ਥੋੜਾ ਜਿਆਦਾ ਈ ਦਿੱਕਤ ਹੋ ਜਾਦੀ ਏ ਐ ਚੀਜ਼ਾਂ ਦੀ
ਹਾਂਜੀ।
ਬਸ ਉਥੋਂ ਲੇਟ ਆਈ ਆਂ। ਅੱਖ ਚੈੱਕ ਕਰਾ ਕੇ, ਤੇ ਬਸ ਫੇਰ ਆ ਕੇ, ਨਾਸ਼ਤਾ ਕੀਤਾ
ਓ ਵੀ ਲਗਾਣਾ ਹੈਗਾ ਨਾ ਗੁਰਦੁਆਰੇ ਉੱਨੀ ਤਰੀਕ
ਹਾਂਜੀ।
ਮੰਮਾ, ਮੇਰਾ ਫੋਨ ਕਿੱਥੇ?
ਹੋਰ ਸੁਨਾਓ, ਭੈਣ ਜੀ?
ਹੋਰ, ਬਸ ਭੈਣ ਜੀ ਬੱਚਿਆਂ ਨੂੰ ਤਿਆਰ ਕਰਨੇ ਪਏ ਆ, ਗੁਰਦੁਆਰੇ ਜਾਣ ਅਸਤੇ
ਹਾਂਜੀ, ਸਵੇਰੇ ਓਦਰ ਵੀ ਗਈ ਸੀ ਭੈਣ ਜੀ ਗਏ ਦੇ, ਨ -ਨਾ ਸਾਡੇ, ਬਾਰ ਗਏ ਦੇ ਨੇ ਭਾਬੀ ਜੀ ਸਾਡੇ, ਤੇ ਓ ਓਨਾਂ ਦੀ ਪੋਛ ਪੋਚਿਆ ਵਾਲੀ ਆਂਦੀ ਏ ਨਾ, ਫੇਰ ਕੋਲ ਖੜੇ ਹੋਣਾ ਪੈਂਦੈ ਸਾਨੂੰ
ਅੱਛਾ-ਅੱਛਾ ਮਾਤਾ ਜੀ ਨੀ ਹੈਗੇ ਘਾਰ?
ਨਈ, ਹਾਂਜੀ ਨਈ, ਚਾਈ ਜੀ ਤੇ ਘਾਰ ਈ ਨੇ
ਅੱਛਾ-ਅੱਛਾ।
ਹਾਂਜੀ, ਓ ਓਨਾਂ ਨੇ, ਹਾਂਜੀ। ਛੋ ਓ ਓਰਿਓ, ਰਖ ਛੋਟਾ ਓ, ਰੱਖਿਆ ਦਾ ਨਾ, ਕੁੱਤਾ ਰੱਖਿਆ ਦਾ ਵੇ
ਅੱਛਾ-ਅੱਛਾ ਓਦੇ ਪਿੱਛੇ ਖੜਾ ਹੋਨਾ ਪੈਂਦਾ ਹੋਏਗਾ।
ਇਸ ਕਰਕੇ ਫੇਰ ਓ ਕੈਂਦੇ ਤੁਸੀਂ ਕੋਲ ਖੜੇ ਹੋਵੋ ਤੇ ਫੇਰ ਮੈਂ ਤਾਂ ਮਾਰਾਂਗੀ।
ਅੱਛਾ-ਅੱਛਾ, ਕੁਛ ਕੈਂਦੇ ਸੀ ਓ ਭੈਨ ਜੀ।
ਹਾਂਜੀ?
ਓ ਪੋਚੇਆਂ ਵਾਲੇ ਭੈਨ ਜੀ ਕੁਛ ਗੱਲ ਕਰਦੇ ਨੇ?
ਨਈ-ਨਈ ਓਨਾਂ ਨੇ ਕੋਈ ਗੱਲ ਨੀ ਕੀਤੀ ਐ‍ਗੀ। ਨਈ ਚੰਗੇ ਨੇ ਭੈਨ ਓ ਤੇ, ਪੋਚੇਆਂ ਵਾਲੇ ਚੰਗੇ ਨੇ। ਹਾਂਜੀ।
ਚਲੋ ਠੀਕ ਏ, ਪੈਲੇ ਵੀ ਲਾਈ ਓਈ ਸੀ ਓ ਤੇ ਬੜ ਅੱਛਾ-ਅੱਛਾ। ਪੈਲੇ ਵੀ ਲਾਈ ਦੀ ਸੀ ਓਨਾ ਨੇ ਲੇਕਿਨ ਪੈਲੇ ਤੇ ਬੜੀ ਹੀ ਤੇਜ਼ ਸੀ ਹੁਨ ਪਤਾ ਨੀ ਐ ਕਿਵੇਂ ਦੀ ਏ ਹੁਨ।
ਐ ਤੇ ਭੈਨ ਜੀ ਹੁਨ, ਦੇਖੋ ਕਰੇਗੀ ਕੰਮ ਤਾਂ ਈ ਪਤਾ ਚੱਲੇਗਾ, ਹਾਂਜੀ। ਹਾਂਜੀ ਨਾਲੇ ਭਾਬੀ ਬਾਰ ਗਏ ਦੇ ਨਾ। ਤੇ ਓ ਆਨਗੇ ਫੇਰ ਈ ਏ ਨਾ ਪਤਾ ਚੱਲੇਗਾ ਕਿਓਂਕਿ ਅਸੀਂ ਤੇ ਆਪਨੇ ਘਰ ਹੁੰਨੇ ਆ ਨਾ।
ਅੱਛਾ-ਅੱਛਾ।
ਬਸ ਓ ਵੀ ਆ ਜਾਨਗੇ ਸੋਮਵਾਰ ਆ ਜਾਨਗੇ ਓ ਵੀ
ਹਾਂਜੀ-ਹਾਂਜੀ ਘਰ ਈ ਆਨਾ ਵੇ ਹੋਰ ਕੀ ਬਸ ਓਨਾਂ ਦੀ ਜੇੜੀ ਛੋ ਟੀ ਬੇਟੀ ਏ ਨਾ ਓ ਥੋੜੀ ਢੀਠ ਬਣ ਕੇ ਬੈ ਗੀਏ ਮੈਂ ਨੀ ਜਾਨਾ ਮੈਂ ਨੀ ਹੱਲੇ ਜਾਨਾ। ਅਸੀਂ ਤੇ ਅੱਜ ਈ ਓ ਤੇ ਅੱਜ ਈ ਸੋਚ ਰਏ ਸੀ। ਤੇ ਫੇਰ ਮਨਾ ਕੀਤਾ ਸਗੋਂ ਓਨਾਂ ਨੇ ਓਨਾਂ ਨੇ ਕਿਆ ਚਲੋ ਤੁਸੀਂ ਫਿਰ ਸ਼ਨੀਵਾਰ ਆ ਜਾਨਾ। ਤੇ ਐਤਵਾਰ ਵਾਪਸੀ ਘਰ ਆ ਜਾਓ ਗੇ ਆ ਜਾਂਗੇ।
ਹਾਂਜੀ ਨਈਂ ਕੋਈ ਨੀ ਬੱਚਾ ਚਲੋ ਕੋਈ ਨੀ ਬ ਤੇ ਫੇਰ ਓਨੂੰ ਜਿੱਦੀ ਕ ਜਿੱਦਾਂ ਕਰਦੇ ਈ ਨੇ ਛੋਟੇ ਜੋ ਹੋਏ ਬੱਚੇ।
ਹਾਂਜੀ-ਹਾਂਜੀ।
ਹੋਰ ਸੁਨਾਓ ਭੈਨ ਜੀ ਹੋਰ ਕਿਤੇ ਗਏ ਨੀ ਘੁੰਮਨ ਅੱਜ?
ਹਾਂਜੀ?
ਮੈਂ ਕਿਆ ਕਿਤੇ ਗਏ ਨੀ ਘੁੰਮਨ-ਫਿਰਨ।
ਨਈਂ ਭੈਨ ਜੀ ਕੱਲ ਗਏ ਹੋਏ ਸੀ ਏਥੇ ਅੱਗੇ ਤੇ ਚਿੰਤਪੂਰਨੀ ਮਾਤਾ ਜੀ ਦੇ ਦਾ ਮੰਦਿਰ ਹੈਗਾ ਵੀ ਓਥੇ ਲੈ ਗਏ ਸੀ ਭੈਨ ਜੀ ਮੇਰੇ, ਹਾਂਜੀ-ਹਾਂਜੀ। ਹਾਂਜੀ-ਹਾਂਜੀ ਬੋਤ ਵਦੀਆ ਦਰਸ਼ਨ ਹੋ ਗਏ ਮਾਤਾ ਜੀ ਦੇ। ਸੋਚਿਆ ਵੀ ਨੀ ਸੀ ਮੇਰੀ ਭੈਨ ਜੀ ਕੈਂਦੇ ਮੈਂਰੇ ਬਾਦ ਤੇਈ ਸਾਲ ਹੋ ਗਏ ਨੇ ਮੇਰੇ ਵਿਆਹ ਨੂੰ ਪੱਚੀ ਸਾਲ ਹੋ ਚੱਲੇ ਨੇ। ਤੇ ਮੈਂ ਨਈਂ ਗਈ ਹਲੇੇ ਤੱਕਨ ਮਾਤਾ ਨੇ ਬੁਲਾਏਆ ਈ ਨਈਂ ਸੀ ਵੇਖ ਤੂੰ ਆਈ ਐ ਤੇ ਮਾਤਾ ਨੇ ਮੈਨੂੰ ਵੀ ਬਲਾ ਲਿਆ।
ਹਾਂ ਏਈਓ ਹੁੰਦੀ ਨਾ।
ਹਾਂ
ਜਦੋਂ ਜਾਨਾ ਉਦੋਂ ਈ ਜਾਨਾ ਵੈ।
ਹਾਂਜੀ-ਹਾਂਜੀ।
ਹੋਰ ਤੁਆਡੇ ਬੱਚੇ ਠੀਕ ਨੇ, ਬਸ
ਹੋਰ, ਹਾਂਜੀ ਭੈਨ ਜੀ ਬਸ ਭੈਨ ਜੀ ਦਾ ਬੇ ਟਾ ਲੈ ਗਿਆ ਸੀ ਅੱਗੇ ਕੰਮ ਚਲਾ ਗਿਆ ਸੀ ਸਾਨੂੰ ਲਾ ਗਿਆ ਸੀ ਬੜਾ ਚੰਗਾ ਭੈਨ ਜੀ ਦਾ ਬੇਟਾ। ਵੀ ਆਈ ਪੀ ਐਂਟਰੀ ਕਰਾ ਤੀ ਸੀ ਭੈਣ ਜੀ ਦੇ ਬੇਟੇ ਨੇ, ਜਾਨਕਾਰੀ ਸੀ ੳਦੀ ਬੜੀ।
ਹਾਂਜੀ, ਅੱਛਾ ਵੱਡਾ ਸਾਰਾ ਏ ਬੇਟਾ ੳਨਾਂ ਦਾ?
ਹਾਂਜੀ ਬੇਟਾ ਹਾਲੇ ਏਨਾ ਵੱਡਾ ਤੇ ਨਈ ਹੋਏਆ ਲੇਕਿਨ ਅਪਨੇ ਆਪ ਨੂੰ ਬੜਾ ਵੱਡਾ ਸਮਝਦਾ ਐ।
ਬੱਚੇ ਅੱਜ-ਕੱਲ ਦੇ ਐਵੇ ਈ ਨੇ।
ਹੈ ਤੇ ਇੱਕੀ ਸਾਲਾਂ ਦਾ ਈ ਏ ਮੇਰੇ ਖਿਆਲ ਚ ੳਨਾਂ ਦਾ ਬੇਟਾ। ਭੈਣਜੀ ਇੱਕੀ ਸਾਲਾਂ ਦਾ ਈ ਹੋਨਾ ਵੇ ਬੇਟ ਟਾ ਹੈਨਾ, ਹਾਂ ਓਹੀ ਤੇ।
ਸਾਡੇ ਭੈਣਜੀ ਵੀ ਖੁਸ਼ ਹੋ ਗਏ ਨ ਤੁਸੀ ਆਏ ਦੇ ਓ।
ਭੈਣ ਜੀ ਪਤਾ ਨੀ ਖੁਸ਼ ਹੋਏ ਨੇ ਕੇ ਉਦਾਸ ਨੇ ਭੈਣ ਜੀ ਨੂੰ ਪੁੱਛਾਂਗੀ ਕਿ ਭੈਣ ਆਣ ਨਾਲ ਭੈਣ ਜੀ ਖੁਸ਼ ਹੋਏ ਨੇ ਕਿ ਨਈ ਹੋਏ।
ਐਸੀ ਤਾਂ ਕੋਈ ਗੱਲ ਨੀ ਹੁੰਦੀ ਭੈਣਜੀ ਤੇ ਖੁਸ਼ ਈ ਹੋਏ ਹੋਨੇ। ਏਨੇ
ਭੈਣਜੀ ਗੱਲਾਂ-ਗੱਲਾਂ ਚ ਕੈ ਦੇਂਦੇ ਨੇ ਦੁਖੀ ਹੋਈ ਪੀ ਆ ਭੈਨ ਜੀ ਪਤਾ ਨੀ ਕਦੋਂ ਜਾਏਗੀ। ਭੈਨਜੀ ਦੀ ਛੋਟੀ ਕੁੜੀ ਏਨਾ ਤੰਗ ਕਰਦੀ ਏ ਭੈਨ ਲੜਦੀ ਏ ਫੇਰ ਵੀ ਆ ਕੇ ਭੈਨਜੀ
ਅੱਛਾ ਏਥੇ ਵੀ ਲੜਦੀ ਏ ਆ ਕੇ।
ਹੋਰ ਮੇਰੀ ਮਜਾਕ ਭੈਣਜੀ ਤੇ ਖੁਸ਼ ਨੇ ਬੜੇ, ਕੈਂਦੇ ਮੇਰੇ
ਹਾਂਜੀ ਹਾਂਜੀ ਹਾਂਜੀ ਭੈਣ ਜੀ ਤੇ ਭੈਣਾਂ ਖੁਸ਼ ਈ ਹੁੰਦੀਆਂ ਨੇ।
ਹਾਂਜੀ ਹਾਂਜੀ। ਹੋਰ ਬੇਟੀ ਤੇਆਰ ਹੋ ਗੀ ਤੁਆਡੀ।
ਹਾਂਜੀ ਬਸ ਹੁੰਦੀ ਪਈ ਏ, ਕੰਘੀ ਕਰਦੀ ਪਈ ਏ।
ਅੱਛਾ, ਤੇ ਕੰੰਘੀ ਆਪੇ ਕਰਦੀ ਏ ਬੇਟੀ?
ਬਸ, ਤਾਨੂੰ ਪਤਾ ਅੱਜ ਕਲ ਬੱਚੇਆਂ ਦੇ
ਐ ਤੇ ਹੈ, ਅੱਜ ਕਲ ਬੱਚੇਆਂ ਦੇ ਬੜੇ ਈ ਨਖਰੇ ਹੋ ਗਏ ਦੇ ਨੇ। ਹਾਂਜੀ ਹਾਂਜੀ। ਹੋਰ ਸੁਣਾਓ ਤੁਸੀ ਭੈਨ ਜੀ? ਬਸ ਵਧੀਆ, ਫੇਰ ਕੀ ਕਰਦੇ ੳ ਘਰ, ਵੇਲੇ ਰੇੰਦੇ ੳ।
ਹਾਂਜੀ, ਨਈ ਬਸ ਵੇਲੇ ਕਾਦੇ ਰਸੋਈ ਚ ਨਿਕਲੋ ਕਮਰੇ ਚ
ਹਾਂ ਐ ਤੇ ਹੈ ਜਨਾਨੀ, ਰਸੋਈ ਛੱਡਦੀ ਨੀ ਜਨਾਨੀਆਂ ਨੂੰ।
ਹਾਂਜੀ।
ਰਸੋਈਆਂ ਦੇ ਕੰਮ ਈ ਬੜੇ ਹੁੰਦੇ ਨੇ। ਸਹੀ ਗੱਲ ਏ। ਬੱਚੇ ਜਦੋ ਤਕਨ ਘਰ ਏ, ਪਾਨੀ ਪੀਤਾ ਈ, ਠਾਂ ਗਲਾਸ ਪਾਨੀ ਪੀਤਾ ਈ ਠਾਂ ਗਲਾਸ। ਗਲਾਸ ਈ ਨੀ ਮੁੱਕਦੇ ਤੇ। ਹਾਂਜੀ ਫੇਰ ਥੋੜਾ ਰੂਟੀਨ ਬਨੇਗਾ ਏਨਾਂ ਦਾ ਹਾਂਜੀ। ਹਾਂਜੀ।
ਹੋਰ ਸੁਣਾਓ ਭੈਣ ਜੀ।
ਬਸ ਭੈਣਜੀ ਕੀ ਸੁਨਾਵਾਂ? ਰਾਤੀ ਲੇਟ ਸੋ ਜਨੇ ਆਂ। ਸਵੇਰੇ ਸਿਰ ਪੀੜ ਏਨਾ ਹੁੰਦਾ ਏ, ਉਠਿਆ ਜਾਂਦਾ ਨਈ ਹੈਗਾ।
ਅੱਜ ਲੇਟ ਉਠੇ ਤੁਸੀ।
ਬਸ ਭੈਨਜੀ ਲੇਟ ਉਠੀ ਆ ਦਰਾਨੀ ਦਾ ਫੋਨ ਆਇਆ ਸੀ ੳਰਦੇ ਫੋਨ ਬਸ ਉਠੀ ਹੋਈ ਸਾਂ ਫੇਰ ੳਦਾ ਫੋਨ ਆਏਆ ਚੱਲ ਮੈਂ ਕਿਆ ਉਠਾਂ
ਹਾਂਜੀ।
ਹਾਂਜੀ, ਬਸ ਫੇਰ ਉਠੀ ਆਂ, ਨਾਤੀ ਧੋਤੀ ਆਂ ਨਾ ਪਾਠ ਕੀਤਾ ਏ, ਹਾਂ।
ਬਾਰ ਆ ਕੇ ਤੁਸੀਂ ਕਰ ਲੈਂਦੇ ਓ ਪਾਠ?
ਬਸ ਜਪਜੀ ਸਾਹਿਬ ਦਾ ਹੀ ਹੁੰਦਾ ਭੈਣ ਜੀ, ਘਰ ਵੀ ਤੇ ਬਾਹਰ ਵੀ, ਹੋਰ ਕੋਈ
ਹਾਂਜੀ -ਹਾਂਜੀ ਪਤਾ ਕੀ ਗੱਲ ਤੇ ਇਹੀ ਬਾਰ ਆ ਕੇ ਨੀ ਨਾ ਹੁੰਦਾ।
ਨਹੀਂ ਜਪ ਜੀ ਸਾਹਿਬ ਦਾ ਤੇ ਕਰ ਹੀ ਲੈਂਨੇ ਆ ਨਾ ਧੋ ਕੇ ਭੈਣ ਜੀ। ਹੋਰ ਦੇ ਹੋਰ ਕਿਸੇ ਦੀ।
ਹੋਰ ਸੁਣਾਓ ਭੈਣ ਜੀ?
ਚਲੋ ਭੈਣ ਜੀ ਠੀਕ ਐ, ਮੈਂ ਤੁਹਾਨੂੰ ਕਰਨੀ ਆ ਫ਼ੋਨ ਫਿਰ, ਠੀਕ ਹੈ ਭੈਣ ਜੀ।
ਅ
ਕਿੰਨੇ ਵਜੇ ਲ ਛੇ ਸੌ ਅੱਸੀ
ਹਾਂ
ਅੱਛਾ।